ਹੈਲੋ।
ਹਾਂਜੀ।
ਸਤਿ ਸ੍ਰੀ ਅਕਾਲ ਮੰਨਤ੍ਰਰੀ।
ਸਤਿ ਸ੍ਰੀ ਅਕਾਲ ਹੋਰ ਕਿਵੇਂ ਆ?
ਬਸ ਠੀਕ ਆ ਤੂੰ ਦਸ।
ਮੈਂ ਵੀ ਠੀਕ ਹਾਂ ਹਾਂ ਹਾਂ ਮੈਂ ਵੀ ਵਧੀਆ ਆ। ਹਾਂ ਸਾਰੇ ਵਧੀਆ ਨੇ ਤੂੰ ਦੱਸ ਸਾਰੇ ਠੀਕ ਨੇ?
ਬਸ ਹਾਂ ਸਾਰੇ ਠੀਕ ਏ।
ਚੱਲ ਵਧੀਏ ਬਸ ਯਾਰ ਮੈਂ ਤਾਂ ਬੈਠੀ ਸੀ ਉਦੋਂ ਹੀ ਤੇਰਾ ਫੋਨ ਆ ਗਿਆ ਤੇ ਫਿਰ ਮੈਂ
ਅੱਛਾ ਯਾਰ ਮੈਂ ਅੱਜ ਨਾ ਇੱਕ ਗੱਲ ਸੋਚਦੀ ਸੀ।
ਸਾਂ
ਕਿ ਵੇਖ ਆਪਾਂ ਨਾ ਸਾਰਾ ਦਿਨ ਫੋ਼ਨ ਵਿੱਚ ਫੋ਼ਨ ਵੇਖਦੇ ਰੈਂਦੇ ਆ। ਜੇ ਸਾਡੇ਼ ਕੋਲ ਇੱਕ ਇੱਕ ਦਿਨ ਵੀ ਫੋਨ ਨਾ ਹੋਵੇ ਤਾਂ ਫੇਿਰ ਆਪਾਂ ਕੀ ਕਰੀਏ? ਫੋਨ ਫ਼ੋਨ ਦੇ ਬਿਨਾਂ ਤਾਂ ਸਾਡਾ਼ ਦਿਲ ਈ ਨੀ ਲੱਗਦਾ ਫੋਨ ਵੇਖ ਜਿਦੇ ਜ। ਜਦੋਂ ਸਾਡੇ਼ ਕੋਲ ਫ਼ੋਨ ਹੁੰਦਾ ਐ ਆਪਾਂ ਕਿਸੇ ਕੋਲ ਫੋਨ ਕਰਕੇ ਆਪਨਾ ਸ ਆਪਨੀ ਸਹੇਲੀਆਂ ਕੋਲ ਫੋ਼ਨ ਕਰਕੇ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਕਿਸੇ ਨੂੰ ਪੁੱਛ ਵੀ ਸਕਦੇ ਆ। ਅਪਾਂ ਬਾਤਾਂ ਕਰ ਲੈਂਦੇ ਨੇ ਫੋਨ ਵਿੱਚ ਮਨੋਰੰਜਨ ਵੀਡੀਓਜ਼ ਦੇਖ
ਹਾਂ ਐ ਤੇ ਗੱਲ ਤੇਰੀ ਬਿਲਕੁਲ ਸਈ ਐ ਫੋਨ ਬਿਨਾਂ ਨਾ ਇੱਕ ਇੱਕ ਦਿਨ ਬੰਦਾ ਰੈ ਨੀ ਸਕਦਾ ਜੇ ਫੋਨ ਨਾ ਹੋਵੇ ਬਨ ਹੁਣ ਵੇਖ ਇੰਨੇ ਕੰਮ -ਕਾਰ ਲੋਕ
ਇੱਕ ਦਿਨ ਛੱਡ ਤੂੰ ਤੂੰ ਬ ਬੰਦਾ ਇੱਕ ਮਿੰਟ ਨੀ ਫੋਨ ਬਿਨਾਂ ਰਹਿ ਸਕਦਾ ਹੁਣ ਤਾਂ।
ਹਾਂ। ਤੇ ਇੱਕ ਦਿਨ ਜੇ ਬੰਦੇ ਨੂੰ ਫੋਨ ਬਿਨਾਂ ਰਹਿਣਾ ਪੈ ਜੇ ਅੱਧੇ ਕਮ ਲੋਕ ਅੱਧੀ ਤੋਂ ਜ਼ਿਆਦਾ ਕੰਮ ਲੋਕਾਂ ਦੇ ਰੁਕ ਜਾਣੇ ਨੇ ਕਿਉਂਕਿ ਬੋਤ ਕੰਮ ਨੇ ਬੱਚੇ ਪੜ੍ਹਾਈਆਂ ਹੁਣ ਫੋਨਾਂ ਚੁ ਕਰਦੇ ਨੇ ਯੂਟਊਬਾਂ ਤੋਂ ਸਮਝ- ਸਮਝ ਕੇ ਕੰਮ ਕਰ ਲੈਂਦੇ ਨੇ। ਜਿਨਾਂ ਦੇ ਵਰਕ ਜਿਨਾਂ ਦੇ ਕੰਮ ਘਾਰ ਤੋਂ ਨੇ, ਘਾਰ ਤੋਂ ਕਾੰਮ ਕਰਦੇ ਨੇ ਜਿਹੜੇ, ਉਹ ਉਨਾਂ ਦੇ
ਸਈ ਗੱਲ ਐ, ਤੂੰ ਦੂਜਿਆਂ ਨੂੰ ਤਾਂ ਛਾੱਡ ਆਪਾਂ ਨੂੰ, ਸਾਨੂੰ ਹੀ ਵੇਖ ਆਪਾਂ ਆਪਣੇ ਆਪ ਨੂੰ ਹੀ ਵੇਖੀਏ ਕਿ ਆਪਾਂ ਦੇ, ਹੁਣ ਮੈਂ ਤੇਰੇ ਕੋਲ ਫੋਨ ਕਰਿਆ ਫੋਨ ਫੋ਼ਨ ਕਰਕੇ ਈ ਤਾਂ ਕਰਿਆ ਐ, ਸਾਡੀ ਮੰਮੀਆਂ ਮਾਸੀਆਂ ਕੋਲ, ਭੂਆ ਹੋਰੇ ਕੋਲ ਫੋ਼ਨ ਕਰਦੀਆਂ ਨੇ, ਫੋ਼ਨ ਫੋਨ ਤੇ ਇਹ ਤਾਂ ਕਰਦੀਆਂ ਨੇ, ਔ ਗੱਲਾਂ -ਬਾਤਾ ਕਰਦੀਆਂ ਨੇ, ਇੱਕ ਦਿਨ ਵੀ ਆਪਾਂ ਫੋਨ ਦੇ ਬਿਨਾਂ ਨੀ ਰਹ ਸਕਦੇ, ਨਾ ਕਿੱਸੇ ਨੂੰ ਕਿੱਸੇ ਦੇ ਨਾਲ ਗੱਲ-ਬਾਤ ਕਰੇ ਬੀਨਾ ਰਹ ਸਕਦੇ ਆਂ
ਹਾਂ ਏ ਤਾਂ ਗੱਲ ਤੇਰੀ ਜਮਾ ਸਹੀ
ਫੋ਼ਨ ਤੇ ਆਪਾਂ ਕਿਸੇ ਦੇ ਨਾਲ ਆਪਨੇ ਦੁੱਖ ਸਾਂਝੇ ਕਰ ਸਕਦੇ ਨੇ।
ਹਾਂ, ਏ ਤਾਂ ਜਮਾ ਸਹੀ ਗੱਲ ਕੀਤੀ ਐ ਤੂੰ। ਤੇ, ਸਾਨੂੰ ਨਾ ਜਾਦਾ ਔਵੀ ਨੀ ਕਰਨਾ ਚਾਈਦਾ, ਵੀ ਨਾ ਸਾਨੂੰ ਪਰ ਨਾ ਥੋੜਾ ਜਿਆ ਹੋਣਾ ਚਾਈਦਾ, ਵੀ ਆਪਾਂ ਇੱਕ ਦਿਨ ਬਿਨਾ ਫੋਨ ਤੋਂ ਵੀ ਰੈ ਕੇ ਵੇਖ ਕਿ, ਅ ਅਪਣੀ ਜ਼ਿੰਦਗੀ ਵੇਖੀਏ ਵੀ ਕਿਵੇਂ ਪੈਲਾਂ ਵੀ ਤਾਂ ਲੋਕੀ ਹੁੰਦੇ ਸੀ ਪਰ ਯਾਰ ਹੁਣ ਜਿੰਨੀਆਂ- ਜਿੰਨੀਆਂ ਨਵੀਆਂ ਤਕਨੀਕਾਂ ਬਣ ਗਿਆਂ ਨੇ ਤੇ ਨਾ ਸਾਨੂੰ, ਫੋਨਾਂ ਦੀ ਵੀ ਲੋੜ ਪੈਂਦੀ ਐ, ਹੁਣ ਸਾਨੂੰ ਫੋਨਾਂ ਤੇ ਵੀ ਗੱਲਾਂ ਕਰਨੀਆਂ ਪੈਂਦੀਆਂ ਨੇ, ਸਾਰਾ ਕੁਛ ਵੇਖਣਾ ਪੈਂਦਾਐ ਨਾ।
ਫੋਨ ਹੀ ਚਾਈਦਾ ਉੱਥੇ ਵੀ।
ਹਾਂ ਯਾਰ ਏ ਤਾਂ ਗੱਲ ਬਿਲਕੁਲ ਸਈ ਐ ਤੇਰੀ। ਫੋ਼ਨ ਬਿਨਾ ਤੇ ਜ਼ਿੰਦਗੀ ਨੀ ਕੁਛ ਵੀ, ਫੋ਼ਨ ਬਿਨਾਂ ਤੇ ਕਿੱਥੇ ਕੋਈ
ਹੁਨ ਵੇਖ ਆ ਆਪਾਂ ਕਿਥੇ ਘੁੰਮਣ ਜਾਈਐ, ਆਪਾਂ ਔ ਔਦ ਔਹ ਉੱਥੇ ਜਾ ਕੇ ਫੋਨ ਵਿੱਚ ਚੀ ਤਾਂ ਫੋਟੋਵਾ ਖਿੱਚਦੇ ਨੇ।
ਹਾਂ। ਏ ਤਾਂ ਗੱਲ ਹੈ, ਤੇ ਨਾ ਜਿਵੇਂ, ਵੀ ਇਕ ਫੋਨ, ਹਾਂ ਆਪਾਂ ਫੋਨ
ਕਾੰਮ ਕਰਦੇ ਨੇ
ਹਾਂ, ਤੇ ਆਪਾਂ ਫੋਨਾਂ ਵਿੱਚੋਂ ਵੇਖ ਕੇ ਨਾ ਕਿੱਥੇ ਰਸਤਾ ਨਾ ਭੁਲ ਜਾਈਐ, ਔ ਵੀ ਆਪਾਂ ਵੇਖ ਸਕਦੇ ਨੇ, ਤੇ ਜੇ ਕੋ ਅ ਹਾਂ ਆਪਣੇ ਘਰਦਿਆਂ ਨੂੰ ਵੀ ਦਾੱਸ ਸਕਦੇ ਨੇ ਅਸੀਂ ਇੱਥੇ ਨਈ। ਤੇ ਜਿਵੇਂ ਵੀਡੀਓ ਕਾਲਾਂ ਹੁੰਦੀਆਂ ਨੇ, ਉੱਥੇ ਆਪਾਂ ਦੇਖ ਕੇ ਦਿਖਾ ਵੀ ਸਕਦੇ ਨੇ।
ਵੀ ਭੇਜ ਦਿੱ
ਹਾਂ। ਆਪਣੇ ਓਹੀ ਤੇ ਨਾ ਫੋਨ ਦੀ ਵੀ ਜ਼ਿੰਦਗੀ ਐ, ਪਰ ਨਾ ਲੋਕਾਂ ਨੇ ਕੀ ਕੀਤੀ ਕੀ ਤਾਂ ਹੋਇਆ ਫੋਨ ਦਾ ਨਾ ਬਸ ਗ਼ਲਤ ਇਸਤੇਮਾਲ ਕਰਦੇ ਨੇ, ਫਰੋਡ ਕਰ ਲੈਂਦੇ ਨੇ ਬੱਚੇ ਗੇਮਾਂ ਖੇਡ-ਖੇਡ ਕੇ। ਘਰਦਿਆਂ ਦੇ ਪੈਸੇ ਕਟਾ ਦਿੰਦੇ ਨੇ।
ਹੁਣ ਸਰਕਾਰ ਨੇ ਸਾਡੇ ਫੋਨ ਸਰਕਾਰ ਨੇ ਸਾਡੇ ਗ਼ਲਤ ਕੰਮਾਂ ਲਈ ਥੋੜ੍ਹੀ ਨਾ ਬਣਾਨਾਇਆ ਏ, ਸਾਡੇ ਚੰਗੇ ਕੰਮਾਂ ਲਈ ਬਨਾਇਆ, ਤਾਂ ਕਿ ਕੋਈ ਘਰੇ ਬੈ ਕੇ, ਆਪਣੇ ਸਹੇਲੀ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਜਾਂ ਫਿਰ ਕਿਸੇ ਮਜਬੂਰੀ ਵਿੱਚ ਫ਼ੋਨ ਕਰ ਸਕ ਕੇ ਬੱਚੇ ਆਪਣਾ ਸਕੂਲ ਦਾ ਕੰਮ ਕਰ ਸਕਣ, ਪਰ ਲੋਕੀ ਤਾਂ ਇਸਦਾ ਗ਼ਲਤ ਇਸਤੇਮਾਲ ਕਰਦੇ ਨੇ ਨਾ ਹੁਣ।
ਹਾਂ-ਹਾਂ ਓਹੀ ਤੇ ਨਾ, ਮੈਂ ਓਹੀ ਤੇ ਤੈਨੂੰ ਕੈਰੀ ਆ ਨਾ ਲੋਕੀ ਹੁਣ ਵੇਖ ਮੇਰੇ ਨਾ ਚਾਚੇ ਦਾ ਮੁੰਡਾ ਐ, ਓ ਗੇਮਾਂ ਖੇਡਦਾ ਸੀ ਉਨੇ ਆਪਣੇ ਡੈਡੀ ਦਾ ਪੰਜਾਹ ਹਜ਼ਾਰ ਕਟਵਾਤਾ ਖਾਤੇ ਚੋਂ ਪਤਾ ਨੀ ਕਿਵੇਂ। ਤੇ ਚਾਚੇ ਨੂੰ ਤਾਂ ਬੜਾ ਨੁ ਸਾਨ ਹੋਇਆ ਨਾ ਮੇਰੇ ਨੂੰ ਤੇ ਫੇਰ ਵੇਖ ਬੱਚਿਆਂ ਦੀ ਹਾਲ ਕਿਵੇਂ ਦੇ ਹੋਗੇ ਨੇ ਓ ਪੜ੍ਹਾਈਆਂ ਵੱਲ ਧਿਆਨ ਨੀ ਦਿੰਦੇ ਫੋਨਾਂ ਵੱਲ ਦਿੰਦੇ ਨੇ। ਘਰਦਿਆਂ ਦੇ ਕੋਲ ਨੀ ਬੈਂਦੇ ਬਸ ਫੋਨਾਂ ਚ ਧਿਆਨ ਏ ਓਥੇ ਜਾ ਕੇ ਜੇ ਇੱਕ ਦਿਨ ਵਾਸਤੇ ਵੀ ਆਪਾਂ ਬੰਦ ਕਰੀਏ ਨਾ ਤੇ ਅਪਣੇ ਕੰਮ ਦੇ ਲਈ ਚਲਾਈ ਏ ਬਸ ਵੀ ਹਾਂ ਜਿੱਥੇ ਆਪਾਂ ਨੂੰ ਕੰਮ ਕਰਨਾ ਚਲੋ ਠੀਕ ਐ ਥੋੜ੍ਹੀ ਬੋ ਦੇਰ ਦਾ ਮਨੋਰੰਜਨ ਖੁਸ਼ੀ ਵੀ ਬੰਦੇ ਨੂੰ ਹੁੰਦੀ ਐ। ਪਰ ਏ ਨੀ ਨਾ ਕਿ ਸਾਰਾ ਦਿਨ ਕਰੋ ਉਸ ਹਰ ਚੀਜ਼ ਦਾ ਕੀ ਹੁੰਦਾ ਇੱਕ ਟੈਮ ਹੁੰਦੈ ਵੀ ਹਾਂ ਤੂੰ ਇਸ ਟੈਮ ਏ ਕਰਨਾ ਇਸ ਟੈਮ ਜੇ ਆਪਾਂ ਸਾਰਾ ਦਿਨ ਈ ਫੋਨਾਂ ਚ ਵੜੇ ਰਏ ਕੰਮ ਨਾ ਕਰੀਏ ਘਰ ਦਿਆਂ ਦੇ ਗੱਲ ਨਾ ਮੰਨੀਏ ਤੇ ਫੇਰ ਏ ਤਾਂ ਸਾਡੇ ਲਈ ਨੁਕਸਾਨਦਾਇਕ ਐ ਨਾ ਸਾਨੂੰ ਸਾਡਾ ਨੁਕਸਾਨ ਈ ਕਰਨਾ ਏ ਚੀਜ਼ਾਂ ਨੇ ਤਾਂ।
ਸਈ ਗੱਲ ਯਾਰ ਹੁਣ ਨਾ ਮੇਰੀ ਇੱਕ ਮੈਡਮ ਸੀ ਸਕੂਲ ਵਿੱਚ ਉਨਾਂ ਦੇ ਫੋਨ ਵਿੱ ਚ ਵੀ ਨਾ ਓਨਾਂ ਦੇ ਕੋਲ ਇੱਕ ਫੋਨ ਆਇਆ ਫਰੋਡ ਸੀ ਓ ਓਨਾਂ ਨੇ ਕਿਹਾ ਕੀ ਅਸੀਂ ਤੁਹਾਡੇ ਪਿਓ ਨੇ ਕਿਆ ਏ ਕੀ ਤੁਹਾਡੀ ਕੁੜੀ ਕੋਲ ਫੋਨ ਕਰਕੇ ਓਨਾਂ ਨੂੰ ਕੈ ਦੇ ਕੀ ਓਨਾਂ ਦਾ ਸਮਾਨ ਆਇਆ ਏ ਓ ਲੈ ਜਾਣ ਤੇ ਤੁਹਾਡੇ ਕੋਲ ਈ ਕੋਡ ਆਇਆ ਓ ਦੱਸ ਦੋ ਓਨਾਂ ਨੇ ਤਾਂ ਦਸਤਾ ਕੀ ਉਨਾਂ ਦੇ ਨੇ ਕਿਹਾ ਹੋਣਾ ਤਾਂ ਹੀ ਸੋਚਿਆ। ਮੇਰੀ ਮੈਡਮ ਨੇ, ਤਾਂ ਓ ਤਾਂ ਫੇਰ ਇੱਕ ਫਰੋਡ ਸੀ ਓਨਾਂ-ਓਨਾਂ ਦੇ ਫੋਨ ਵਿੱਚ ਹੁਣ ਸੱਤਰ ਹਜ਼ਾਰ ਰੁਪਇਆ ਕੱਢ ਲਿੱਤਾ। ਓਨਾਂ ਦਾ ਤਾਂ ਨੁਕਸਾਨ ਹੋ ਗਿਆ ਏ।
ਓ ਤੇਰੀ।
ਨਿੱਕੇ-ਨਿੱਕੇ ਜਵਾਕ ਨੇ ਓਨਾਂ ਦੇ ਸਈ ਗੱਲ ਨਿੱਕੇ-ਨਿੱ ਕੇ ਜਵਾਕ ਨੇ ਓਨਾਂ ਦੇ।
ਹਾਏ ਰੱਬਾ ਵੇਖੀ ਲੋਕਾਂ ਦਾ ਕਿੰਨਾ ਮਾੜਾ ਹਾਲ ਐ। ਲੋਕ ਤਾਂ ਨਾ ਏ ਵੀ ਨੀ ਸੋਚਦੇ ਵੀ ਹਾਂ ਵੀ ਚਲ ਕੋਈ ਗੱਲ ਨੀ ਜੇ
ਕੀ ਤੈਨੂੰ ਕੀ ਪਤਾ ਬੰਦੇ ਦੀ ਕੇੜੀ ਮਜਬੂਰੀ ਹੋਵੇ। ਓ ਕਿਸ ਲਈ ਆਪਣੇ ਪੈ ਪੈਸੇ ਕੱਠਾ ਕਰਦਾ ਹੋਵੇ।
ਤੇ। ਤੇ ਵਿਚਾਰੇ ਨੇ ਕਿਵੇਂ ਮੇਹਨਤ ਕਰਕੇ ਕਮਾਏ ਹੋਣ ਕਿਸ ਕੰਮ ਵਾਸਤੇ ਕਮਾਏ ਹੋਣ। ਕੋਈ ਨੀ ਸੋਚਦਾ ਓਹੀ ਤੇ ਨਾ ਲੋਕਾਂ ਨੇ ਬੋਤ ਗ਼ਲਤ ਫੇਦੇ ਚੁੱਕੇ ਹੋਏ ਨੇ।
ਹਨਾ ਹੁਣ ਮੈਡਮ ਤੇ ਸਾਨੂੰ ਪੜ੍ਹਾ ਕੇ ਆਪਣੇ ਪੈਸੇ ਕੱਠੇ ਕਰ ਰੀ ਸੀ ਹੁਣ ਓਨਾਂ ਦੇ ਪੈਸੇ ਕੱਢੇ ਗਏ ਵੇਖ ਹੁਣ ਕੀ ਪਤਾ ਕੀ ਮਜਬੂਰੀ ਹੋਰੀ ਓਨਾਂ ਕਿ ਉਹ ਆਪਣੇ ਪੈਸੇ ਕੱਠੇ ਕਰ ਰੇ ਸੀ ਕਿਸ ਕੰਮ ਲਈ ਕੱਠੇ ਕਰ ਰੇ ਸੀ।
ਹਾਂ ਸਾਨੂੰ ਨਾ ਇਹਨ ਫਰੋੜਾਂ ਤੋਂ ਸੰਤਰਕ ਰਹਿਣਾ ਚਾਈਦਾ ਸਾਨੂੰ ਨਾ ਵੇਖਣਾ ਚਾਈਦਾ ਹੈ ਵੀ ਇਹ ਫਰੋੜ ਕਿਸੇ ਨੂੰ ਕਦੇ ਅਪਣੇ ਫੋਨ ਦਾ ਕੋਡ ਨਾ ਦੱਸੋ ਜੇ ਕੋਈ ਐਵੇਂ ਫੋਨ ਕਰੇ ਤੁਹਾਨ ਪਾਗਲ ਬਣਾਵੇ ਤੂੰ ਚੰਗਾ ਫੋਨ ਹੀ ਕੱਟ ਦੋ। ਕਦੇ ਕਿਸੇ ਦੀ ਗੱਲਾਂ ਚ ਆ ਕੇ ਕੋਈ ਫਾਇਦਾ ਨੀ ਹੈਗਾ ਇਹ ਸਾਡਾ ਨੁਕਸਾਨ
ਇੱਕ ਦਿਨ ਮੇਰੀ ਮੰਮੀ ਕੋਲੇ ਵੀ ਫੋਨ ਆਇਆ ਸੀ ਪਰ ਮੈਂ ਅਸੀਂ ਫੋਨ ਤਾਂ ਕੱਟ ਦਿ ਤਾ ਉਹ ਕੇੰਦੀ ਸੀ ਮੈਂ ਤੁਹਾਡੀ ਭੈਣ ਦਾ ਮੁੰਡਾ ਉਨਾਂ ਨੇ ਕਿਹਾ ਮੇਰੇ ਤਾਂ ਭੈਣ ਦਾ ਮੁੰਡਾ ਹੀ ਨੀ ਹੈਗਾ ਫੋਨ ਖੱਟ ਦਿ ਤਾਂ ਫੇਰ ਉਹਨਾਂ ਦਾ ਨੰਬਰ ਵੀ ਬਲੋਕ ਕਰ ਦਿੱਤਾ ਸੀ।
ਹਾਂ, ਉਹੀ ਤੇ ਇਹ ਐਵੇਂ ਹੀ ਭੈਣ-ਭਰਾ ਬਣ ਕੇ ਪੈਸੇ ਲੈ ਲੈਂਦੇ ਨੇ ਮੈਂ ਤੇਰੀ ਭੈਣ ਦਾ ਮੁੰਡਾ ਤੇਰੇ ਉੱਥੇ ਐਕਸੀਡੈਂਟ ਹੋ ਗਿਆ ਉ ਉਹਨੂੰ ਉੱਥੇ ਸਟ ਵੱਜ ਗਈ ਤੁਸੀਂ ਇੰਨੇ ਪੈਸੇ ਭੇਜ ਦੋ ਲੋਕੀ ਹੁਣ
ਸਾਡੇ ਘਰੇ ਵੀ ਦੋ-ਤਿੰਨ ਵਾਰੀ ਹੋਇਆ ਏਦਾਂ। ਸਾਡੇ ਘਰੇ ਵੀ ਦੋ-ਤਿੰਨ ਵਾਰੀ ਹੋਇਆ ਮੇਰੇ ਜਿਹੜੇ ਬਾਬਾ ਜੀ ਸੀ ਉਹਨਾਂ ਦੇ ਫੋ ਉਹਨਾਂ ਦੇ ਕੋਲ ਫੋਨ ਆਇਆ ਕਿ ਮੈਂ ਤੁਹਾਡਾ ਭਤੀਜਾ ਹਾਂ। ਤੇ ਮੈਨੂੰ ਪੈਸੇ ਦੀ ਜ਼ਰੂਰਤ ਹੈ ਤੁਸੀਂ ਮੇਰੇ ਕੋਲ ਪੈਸੇ ਭੇਜ ਦੋ।
ਅੱਛਾ।
ਫਿਰ ਉਹਨਾਂ ਨੇ ਉਹਨਾਂ ਨੇ ਪੁੱਛਿਆ ਤੇਰਾ ਨਾਂ ਕੀ ਏ? ਕਹਿੰਦੇ ਮੈਂ-ਤੇ ਮੈਂ ਤਾਂ ਉਹਦੇ ਦੋਸਤ ਦਾ ਮੁੰਡਾ ਆ।
ਅੱਛਾ, ਹਾਂ ਉਹੀ ਤੇ ਨਾ ਲੋ ਲੋਕੀ ਨਾ ਪਾਗਲ ਬਣਾਉਂਦੇ ਨੇ ਤੇ ਨਾ ਐਵੇ ਸੋ ਬਾਹਰੋਂ ਇੰਟਰਨੈਸ਼ਨਲ ਫੋਨ ਕਰਨ ਲੱਗ ਗਏ ਨੇ ਵਿਦੇਸ਼ਾਂ ਚੋਂ ਫੋਨ ਕਰਨ ਲੱਗ ਗਏ ਨੇ ਲੋਕੀ ਵਿਦੇਸ਼ ਚ ਜਾ ਕੇ ਵੀ ਕੰਮ-ਕਾਰ ਨੀ ਸੋਚਦੇ ਆਹੀ ਸੋਚ ਦੇ ਨੇ ਕਿ ਇੰਡੀਆ ਵਾਲਿਆਂ ਨਾਲ ਠੱਗੀ ਮਾਰੀ ਕਰੋ।
ਨੀ ਤੂੰ ਆ ਅੰਦਰ। ਹੁਣ ਵਿਦੇਸ਼ ਵਿੱਚ ਲੋਕੀ ਕਰਨ ਕੀ ਜਾਂਦੇ ਆ ਜੇ ਉਹਨਾਂ ਨੂੰ ਫੇਰ ਵੀ ਉੱਥੇ ਵੀ ਜਾ ਕੇ ਲੋਕਾਂ ਕੋਲੋਂ ਫੋਨ ਕਰ-ਕਰਕੇ ਪੈਸੇ ਮੰਗਣੇ ਹੁੰਦੇ ਨੇ।
ਹਾਂ। ਤੇ ਆਪਣੇ ਘਰਦਿਆਂ ਦਾ ਧਿਆਨ ਰੱਖੋ, ਉਹਨਾਂ ਨੂੰ ਕੰਮ-ਕਾਰ ਦੇ ਕਰਕੇ ਉਹਨਾਂ ਮਿਹਨਤ ਕਰਕੇ ਆਪਣੇ ਘਰਦਿਆਂ ਨੂੰ ਖਲਾਓ ਐਵੇਂ ਲੋਕਾਂ ਨੂੰ ਠੱਗ ਕੇ ਤੁਸੀਂ ਕਮਾਓਗੇ, ਖਾਓਗੇ ਉਸ ਚੀਜ਼ ਦਾ ਤੇ ਕੋਈ ਫਾਇਦਾ ਨੀ ਨਾ ਉਹ ਤਾਂ ਅੱਗੇ ਜਾ ਕੇ ਕਦੇ ਨਾ ਕਦੇ ਬੰਦੇ ਦੇ ਅੱਗੇ ਆਂਦਾ ਹੀ ਹੈ। ਹਾਂ, ਪਾਪ ਹੀ ਏ ਅੱਗੇ ਜਾ ਕੇ ਬੰਦੇ ਕੋਲ ਆਉਂਦਾ ਈਏ।
ਕੀ ਪਤਾ ਉਹ ਬੰਦਾ ਕਿਵੇਂ ਪੈਸੇ ਇਕੱਠਿਆ ਕਰ ਰਿਹਾ ਹੋਵੇ ਆਪਣਾ, ਮਜਬੂਰੀ ਹੋਵੇ ਕਿ ਕਿੱਦਾਂ ਧੁੱਪ ਵਿੱਚ ਕੰਮ ਕਰਕੇ ਅ ਪੈਸੇ ਇਕੱਠੇ ਕਰਦੇ ਹੋਵੇ। ਆਪਣੇ ਬੱਚਿਆਂ ਦੇ ਲਈ ਆਪਣੇ ਬੱਚਿਆਂ ਦੇ ਕਰੀਅਰ ਲਈ ਪਰ ਲੋਕਾਂ ਨੂੰ ਆਹ ਸੋਚਣਾ ਤਾਂ ਚਾਹੀਏ ਨਾ।
ਹਾਂ, ਜਿਹੜੇ ਆ ਗਲਤ ਕੰਮਾਂ ਚ ਹਿਲ ਜਾਂਦੇ ਨੇ ਨਾ ਗਲਤ ਕੰਮਾਂ ਚ ਇਹਨਾਂ ਨੂੰ ਕੋਈ ਫਰਕ ਨੀ ਪੜਦਾ ਵੀ ਹਾਂ ਕੋਈ ਕਿਵੇਂ ਕਮਾ ਰਿਹਾ ਕਿਵੇਂ ਨਹੀਂ। ਇਹ ਤਾਂ ਬਸ ਸਾਡੀ ਜਿੰਮੇਵਾਰੀ ਬਣਦੀ ਹੈ ਵੀ ਅਸੀਂ ਨਾ ਬੰਦੇ ਨੂੰ ਬਿਲਕੁਲ ਉਹ ਕਰਕੇ ਰੱਖੀਏ ਵੀ ਆਪਾਂ ਬੰਦੇ ਨੂੰ ਚੰਗੀ ਤਰ੍ਹਾਂ ਸਮਝੀਏ ਤੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਕੌਣ ਹੈ ਕੌਣ ਨਹੀਂ, ਤੇ ਸਾਨੂੰ ਸੰਤਰਕ ਰਹਿਣਾ ਚਾਹੀਦਾ ਵੀ ਆਪਾਂ ਆਪਣਾ ਫੋਨ ਨਾ ਕਿਸ ਸੁਣਦੀ ਏ, ਕੋਢ ਨਾ ਦੱਸੀਏ ਕਿਸੇ ਐਵੇਂ ਦਿਨ ਬੰਦੇ ਦਾ ਫੋਨ ਹੀ ਨਾ ਚੁੱਕਣ ਜਿਹਨਾਂ ਦਾ ਸਾਨੂੰ ਪਤਾ ਹੀ ਨੀ ਆਪਣੇ ਰਿਸ਼ਤੇਦਾਰਾਂ ਦਾ ਆਪਣੇ ਘਰਦਿਆਂ ਦਾ ਫੋਨ ਚੁੱਕੀਏ ਉਸ ਤੋਂ ਇਲਾਵਾ ਕਿਸੇ ਨਾਲ ਗੱਲ ਵੀ ਨਾ ਕਰੇ। ਕਿਸੇ ਦਾ ਕੁਛ ਨੀ ਪਤਾ ਸਾਨੂੰ ਕਿੱਥੇ ਫਸਾ ਦੇਵੇ।
ਜਿਹੜਾ ਲੋਕੀ ਅ ਪੈਸੇ ਕੱਢਦਾ ਏ ਦੂਜਿਆਂ ਦੇ ਫੋਨਾਂ ਵਿੱਚ ਮਤਲਬ ਉਹਨਾਂ ਨੂੰ ਫੋਨ ਕਰ-ਕਰਕੇ ਤੇਰੀ ਵੀ ਤੋ ਕੋਈ ਮਜਬੂਰੀ ਹੋਣੀ ਉਸ ਬੰਦੇ ਦੀ, ਨਾਲੇ ਉਸ ਬੰਦੇ ਵੀ ਦੀ ਕੋਈ ਮਜਬੂਰੀ ਹੋਣੀ ਜੇ ਤੂੰ ਪੈਸੇ ਕੱਢਦਾ ਪਿਆ ਏ, ਸਈ ਗੱਲ ਏ ਨਾ।
ਹਾਂ, ਚੱਲ ਚੰਗਾ ਯਾਰ, ਫੇਰ ਕਰਦੇ ਆਂ ਆਪਾਂ ਗੱਲ।
ਠੀਕ ਏ, ਚੰਗਾ ਸਤਿ ਸ਼੍ਰੀ ਅਕਾਲ।